ਹੋਰ ਪਾਜੀ, ਕੀ ਹਾਲ ਨੇ?
ਬਸ ਜੀ ਵੱਧੀਆ ਜੀ, ਹੋਰ ਤੁਸੀਂ ਸੁਣਾਓ, ਠੀਕ ਹੋ?
ਵੱਧੀਆ-ਵੱਧੀਆ। ਘਰ ਸਭ ਠੀਕ?
ਬਸ ਜੀ ਵੱਧੀਆ, ਅੱਜ ਕਿਵੇਂ ਯਾਦ ਕੀਤਾ?
ਬਸ ਉਂਵੇ ਵੇਲੇ ਬੈਠੇ ਸੀ, ਮੈਂ ਕਿਹਾ ਪਾਜੀ ਨੂੰ ਯਾਦ ਕਰ ਲੀਏ,
ਹੂੰ -ਹੂੰ -ਹੂੰ ਹੋਰ ਸੁਣਾਓ ਘਰ ਸਭ ਵੱਧੀਆ ਤਾਡੇ?
ਬਹੁਤ ਵੱਧੀਆ ਜੀ, ਬਸ ਬੱਚਿਆਂ ਨੇ ਤੰਗ ਕੀਤਾ ਹੋਇਆ ਬੜਾ।
ਬੱਚੇ ਅੱਜ ਤੇ ਗੱਲ ਤੇ ਐ ਈ ਨੇ ਸਾਰਾ ਦਿਨ ਲੱਗੇ ਰੈੰਦੇ ਨੇ ਫੋਨਾਂ ਤੇ, ਬਾਰ ਨਿਕਲਦੇ ਨੀ,
ਓਹ ਤਾਂ ਹੈਗਾ ਈ, ਬਸ ਸਾਡਾ ਟਾਈਮ ਵਧੀੱਆ ਸੀਗਾ,
ਹੈਨਾ ਭਾਜੀ, ਮੈਂ ਕੈ ਬੱਚ ਬੱਚਿਆਂ ਨੂੰ ਧਿਆਨ ਦੇਨਾ ਪੈੰਦਾ ਜੀ ਬਾਰ ਜਾਓ ਖੇਲੋ ਕੂਦੋ ਸਾਰਾ ਦਿਨ ਫੋਨ ਤੇ ਲੱਗੇ ਰੈੰਦੇ ਨੇ,
ਏਹ ਤਾਂ ਹੈਗਾ ਈ ਏ, ਅੱਜ-ਕੱਲ੍ਹ ਦੇ ਬੱਚੇ ਬੜੇ ਬਸ ਘੈਂਟ ਨ, ਕੀ ਕਰੀਏ ਐਨਾਂ ਦਾ?
ਠੀਕ ਏ, ਬੱਸ- ਬਸ ਐਹੀ ਏ,
ਸਾਡਾ ਟਾਈਮ ਵਧੀਆ ਸੀਗਾ।
ਹਾਂ ਸਾਡਾ ਠੀਕ ਸੀ -ਸੀ ਉਸ ਟਾਈਮ ਨਾ ਫੋਨ ਹੁੰਦੇ ਸੀ, ਨਾ ਕੁਛ
ਹੋਰ ਸਵੇਰੇ ਉਠੋ, ਸਵੇਰੇ ਉਠ ਉਠੋ ਮੰਮੀ, ਮੰਮੀ -ਪਾਪਾ ਦੀ ਝਿੜਕਾਰ ਲਓ, ਭੱਜੋ ਖਾਓ -ਪੀਓ ਸਕੂਲ ਜਾਓ ਸਕੂਲ ਤੋਂ ਆਓ, ਭਾ ਖੇਡਣ ਜਾਓ ਬੈਟਬੋਲ ਵੋਲੀਬੋਲ ਜੋ ਕਿ
ਅਸੀਂ ਹਾਂ ਓਕੇ ਪਹਿਲੇ ਅਸੀਂ ਸਕੂਲ ਵਗੈਰਾ ਜਾ ਕੇ ਸ਼ਾਮੀ ਟਿਊਸ਼ਨ ਜਾਂਦੇ ਸੀ
ਹੋਰ ਸ਼ਾਮੀ ਟਿਊਸ਼ਨ ਜਾਓ ਟਿਊਸ਼ਨ ਤੋਂ ਆਓ ਫਿਰ ਖੇਡਣ ਜਾਓ ਉਹ
ਚੱਲੇ ਖੇਲਣ
ਹੋਰ ਉਹ ਵਧੀਆ ਚੀਜ਼ ਸੀ ਪਹਿਲਾ ਹੁਨ ਤੇ ਅੱਜ ਕਲ ਫੋਨਾਂ ਨੇ ਫੋਨਾਂ ਨੇ ਨਾਸ ਕਰਤਾ ਬੱਚਿਆ ਦਾ
ਆ ਤੇ ਹੈ ਫੋਣ ਤਾਂ ਰਖਣ ਆ ਸੀਗਾਤਾ ਬੱਚੇ ਘਰੋਂ ਬਾਹਰ ਨੀ ਨਿਕਲਦੇ ਹਾਂਜੀ ਸਾਰਾ ਦਿਨ ਲੱਗੇ ਰਹਿਣ ਗਏ ਟੀਵੀ ਨੇ ਜਵੇ ਸਿਸਟਮ ਆ ਗਿਆ ਔਨਲਾਈਨ ਕਲਾਸੀਗ ਉਹਦਾ ਬੜਾ ਅਸਰ ਪੈਂਦਾ ਅੱਖਾਂ ਤੇ
ਉਹ ਤਾਂ ਹੈਗਾ ਹੀ ਹੈ ਤੁਸੀਂ ਕਿੱਧਰ ਹੋ ਹਾਨੂੰ ਤੁਸੀਂ ਕਿੱਧਰ ਹੋ
ਮੈਂ ਤਾਂ ਘਰੇ ਆ ਜੀ
ਅੱਛਾ ਮੈਨੂੰ ਲੱਗਿਆ ਕਿਤੇ ਬਾਹਰ ਬੁਹਰ ਆਵਾਜ਼ ਆ ਰਹੀ ਨਾ ਪਿੱਛੋਂ
ਅੱਛਾ ਅੱਛਾ ਨਹੀਂ ਨਹੀਂ ਮੈਂ ਤਾ ਘਰੇ ਹਾਂ
ਅੱਛਾ
ਹੋਰ ਸੁਣਾਓ ਭਾਜੀ
ਬਸ ਵਧੀਆ ਹੋਰ
ਸਾਡਾ ਟੈਮ ਬਸ ਘਰ ਦੇ ਵੀ ਬੈਠੇ, ਸੁੱਤੇ ਟੈਮ ਹੋ ਗਿਆ ਨਾ ਸੌਣ ਦਾ ਸੁੱਤੇ ਪਏ ਜੀ
ਓਕੇ ਅੱਛਾ ਔਰ ਦੱਸੋ ਦੱਸੋ ਸੌ ਕੁਛ ਕਹਿ ਰਹੇ ਸੀ
ਉਹੀ ਬਸ ਜੀ ਸਾਡਾ ਟਾਈਮ ਸੀ ਸੀ ਖੇਲ ਕੂਦਦੇ ਸੀ ਬੈਟਬਾਲ ਖੇਲਿਆ ਸਕੂਲ ਵਿਚ ਹੀ ਵੋਲੀਬੋਲ ਵਗੈਰਾ ਖੇਲਤੀ
ਹੋਰ ਪੜ੍ਹਾਈ 'ਚ ਵੀ ਵਧੀਆ ਨੰਬਰ ਆਉਂਦੇ ਸੀਗੇ ਹੁਣ ਤਾਂ ਬੱਚਿਆਂ ਹਰ
ਇਕ ਤਾਂ ਮਤਲਬ ਇਹਨਾ ਮਤਲਬ ਹਾਈਜੀਨ ਵਧੀਆ ਸੀ ਸਾਰੇ ਬੱਚਿਆਂ ਦੇ ਨਾ ਫੋਨ ਹੁੰਦੇ ਸੀ ਨਾ ਕੁਛ ਹਰ ਇੱਕ ਨੂੰ ਉਦਣ ਟਪ -ਟਪ ਪਤਾ ਸੀ ਹਰ ਕੋਈ
ਸਾਰੇ ਦੇ ਸਾਰੇ ਬੱਚੇ ਫੋਨ 'ਚ ਲੱਗੇ ਰਹਿੰਦੇ ਨੇ ਪੜ੍ਹਦੇ ਲਿਖਦੇ ਹੈ ਨਹੀਂ ਨੰਬਰ ਫਿਰ ਇਹਨਾਂ ਦੇ ਵਾਲੇ ਘੱਟ ਆਉਂਦੇ ਨੇ ਫਿਰ ਕਹਿੰਦੇ ਨੇ
ਉਹੀ ਥੇ ਹਮ- ਸਾਢੇ ਟਾਇਮ ਵਧੀਆ
ਹਾਂ ਟਿਊਸ਼ਨ ਵਗੈਰਾ ਵਧੀਆ ਸੀ ਉਸ ਦਿਨ ਜਿਹੜੀ ਜਾਂਦੇ ਸੀ ਬੱਚੇ ਅਸੀਂ ਅਸੀਂ ਜਾਂਦੇ ਸੀ ਦੁਪਹਿਰੇ ਚਾਰ ਪੰਜ ਵਜੇ ਸਕੂਲੋਂ ਆ ਕੇ
ਉਹ ਵਧੀਆ ਚੀਜ਼ ਸੀ
ਹਮ ਤਾਂ ਮਤਲਬ ਸਾਰਾ ਸਮਝ ਵੀ ਜਾਂਦਾ ਸੀ ਟੀਚਰ ਦੇ ਕੋਲ ਬਹਿ ਕੇ ਮੈਂਮ ਦੇ ਕੋਲ
ਹੁਣ ਤਾਂ ਪਤਾ ਹੀ ਨਹੀਂ ਕਿਹੜਾ ਯਾਰ ਕਿੱਥੇ ਕਿੱਧਰ ਹੀ
ਹਮ ਹੁਣ ਤਾਂ ਮਤਲਬ ਜਗ੍ਹਾ ਜਗ੍ਹਾ ਦੇ ਘਰ ਬਣ ਗਏ ਨੇ ਪਹਿਲੇ ਕੋਈ ਘਰ ਨੀ ਹੁੰਦਾ ਸੀਗਾ ਬਸ ਆਲੇ- ਦੁਆਲੇ
ਹੋਰ ਜੰਗਲ ਹੀ ਜੰਗਲ ਇੱਧਰ ਖੇਡਲੋ ਉੱਧਰ ਖੇਡਲੋ ਹੁਣ ਤਾਂ
ਕੋਣ ਸੀ
ਇਹਦਾ ਕਰਕੇ ਜਿਹੜੇ ਵੀ ਭੇੜ ਭੂੜ ਜੰਗਲ ਜੁੰਗਲ ਵਢਤੇ ਸਾਰੇ ਉਹਨਾਂ ਦਾ ਕਰਕੇ ਪੋਲਿਊਸ਼ਨ ਵੀ ਬੜਾ ਹੋ ਗਿਆ
ਉਹੀ ਤੇ ਹੁਣ ਜਿਵੇ ਅਸੀਂ ਪਹਿਲੇ ਜਾਂਦੇ ਛੋਟੇ ਹੁੰਦੇ ਬੈਟਬਾਲ ਖੇਲਣ ਉੱਥੇ ਇੱਕ ਅੱਧਾ ਹੀ ਕਾਰ ਹੁੰਦਾ ਸੀ
ਹੋਰ
ਹੂੰ ਤੇ ਨਾਲ ਏਕ ਕੋਲੇਜ ਵਗੈਰਾ ਹੁੰਦੀ ਸੀ, ਕਈ ਵਾਰ ਓਥੇ ਬੋਲ ਚੱਲ ਜਾਂਦੀ ਸੀ। ਫੇਰ, ਦਵਾਰ ਟੱੱਪ ਕੇ ਜਾਣਾ ਪੈਂਦਾ ਸੀ ਸਾਨੂੰ, ਓ ਬੜੇ ਕੀਤੇ ਨੇ।
ਅੱਜ-ਕੱਲ੍ਹ ਦੇ ਬੱਚੇ ਹਾਈਜੀਨ-ਹਾਈਜੀਨ ਕਰਦੇ ਨੇ, ਸਾਡੇ, ਸਾਡੇ ਟੈਮ 'ਚ ਜਿੱਦਾਂ। ਅਸੀਂ ਖੇਡਦੇ ਹੁੰਦੇ ਸੀ, ਬੋਲ ਨਾਲੀ ਚ ਜਾਏ, ਦੋ ਟੱਪੇ ਖਵਾਏ ਚਲੋ ਲੈ ਕੇ।
ਹਾਂਜੀ-ਹਾਂਜੀ, ਬਿਲਕੁਲ ਸਾਡੇ ਟੈਮ ਵਧੀਆ ਸੀ, ਤਾਂ ਮਤਲਬ ਕੋਈ ਕੁਛ ਨੀ ਟੋਕਦਾ ਸੀ, ਨੀ ਏਕ ਖੇਲ ਹੈਗਾ ਸੀ ਕਬੱਡੀ ਹਾਂ। ਤੇ, ਕਬੱਡੀ ਬੜਾ ਸੀ। ਔਈ, ਮਤਲਬ ਬੜੇ ਨਿਕਲਦੇ ਸੀ ਜਦੋਂ ਹੁਣ ਤਾਂ, ਮਤਲਬ ਸਭ ਕੁੱਝ ਖਤਮ ਹੀ ਹੋ ਗਿਆ ਚੀਜ਼ਾਂ ਨੂੰ।
ਹੋਰ ਸਾਰੇ ਬਸ ਐਹੀਂ ਹੈਗੇ ਨੇ ਹੁਨ ਤਾਂ, ਹੁਨ ਤਾਂ ਜੇੜੇ ਸਪੋਰਟਸ ਵੀ ਖੇਡਦੇ ਨੇ ਜੇ ਜਿਵੇਂ ਮਰਜ਼ੀ ਦੀ ਗੇਮ ਹੋਵੇ, ਬੈਟਬਾਲ, ਕ੍ਰਿਕਟ, ਫੁੱਟ ਫੁੱਟਬਾਲ ਕੁਛ ਵੀ ਹੋਵੇ, ਸਾਰਾ ਦਾ ਸਾਰਾ ਅਕ ਅਕੈਡਮੀਆਂ ਬਨਾਤੀਆਂ ਨੇ, ਬੱਚੇ ਅਕੈਡਮੀ 'ਚ ਜਾਂਦੇ ਨੇ, ਸਿੱਖ-ਸੁੱਖ ਕੇ ਬਾਰ ਬੁਰ ਚੱਲੇ ਜਾਂਦੇ ਨੇ, ਹੋਰ ਤਾਂ ਹੈ ਨੀ ਖੇਡਣ ਦੀ ਜਗ੍ਹਾ।
ਹਾਂ, ਐ ਵੀ ਏ, ਚੱਲੋ ਸਕੂਲ ਤੋਂ ਜਾਂਦੇ ਨੇ।
ਹੋਰ, ਲੋਕਾਂ ਨੇ ਖ਼ਰਾਬ ਕਰਤੀਆਂ ਨੇ, ਜਗ੍ਹਾ ਸਾਰੀਆਂ।
ਹੂੰ, ਓਨਾਂ ਨੂੰ ਅਗਰ ਘਰ ਖੇਲਨਾ ਹੋਏ ਤੇ ਕੋਈ ਇਨਡੋਰ ਗੇਮ ਖੇਲ ਲੋ, ਜਿਵੇਂ ਲੂਡੋ ਵਗੈਰਾ ਖੇਲ ਲੋ।
ਬਸ, ਓ ਵੀ ਓ ਚੀਜ਼ਾਂ ਵੀ ਔਫਲਾਈਨ ਨੀ, ਓ ਚੀਜ਼ਾਂ ਵੀ ਔਨਲਾਈਨ ਈ ਖੇਡਣੀਆਂ ਨੇ ਏਨਾਂ ਨੇ।
ਹਾਂ, ਐ ਵੀ ਏ, ਫੋਨ ਚ ਲੱਗੇ ਰੈਂਦੇਨ। ਹੁਨ, ਜਿਵੇਂ ਚੈਸ ਖੇਲੇ ਹੁਨ, ਅਸੀਂ ਇਸ ਤੋਂ ਬਾਦ ਕੋਲੇਜ ਵਗੈਰਾ ਗਏ। ਤਾਂ ਈ ਮਤਲਬ, ਕਿੰਨੀ ਅਪੋਰਚੁਨਿਟੀਆਂ ਹੈਗੀਆ ਸੀ, ਸਕੋ ਗੇਮਾਂ ਵਗੈਰਾ ਬੋਤ ਖਿਲਾਂਦੇ ਸੀ, ਜੇੜੀ ਚੀਜ਼ ਕਰਨਾ ਓਦੇ ਪੂਰਾ ਸਪੋਰਟ ਕਰਦੇ ਸੀ, ਜਿਵੇਂ ਕ੍ਰਿਕਟ ਲਾ ਲੋ, ਚੈਸ ਲਾ ਲੋ।
ਓ ਤਾਂ ਹੈ ਈ ਐ।
ਸਵੀਮਿੰਗ ਲਾ ਲੋ, ਬੜੀ ਚੀਜ਼ਾਂ ਨੇ। ਅੱਜ-ਕੱਲ੍ਹ ਤਾਂ ਬੱਚਿਆਂ, ਮਤਲਬ ਏਨਾਂ ਓ ਨੀ ਐ ਸੀਰੀਅਸ ਨੀ ਐ, ਫਿਊਚਰ ਨੂੰ ਲੈ ਕੇ।
ਓ ਗੱਲ ਤਾਂ ਹੈਈ ਏ।
ਹੂੰ, ਹੁਨ ਜਿਵੇਂ ਸਾਡੇ, ਅਸੀ ਛੋਟੇ ਹੁੰਦੇ ਸੀ। ਸਾਨੂੰ ਓਸ ਹੂੰ, ਸਾਨੂੰ ਓਸ ਟੈਮ ਤਾਂ ਪੈਹੇ ਹੀ ਬੜੇ ਘੱਟ ਮਿਲਦੇ ਸੀ, ਚੀਜ਼ ਵਗੈਰਾ ਖਾਨੀ ਏ।
ਹੋਰ ਅੱਜ-ਕੱਲ੍ਹ ਦੇ ਬੱਚੇ, ਅੱਜ-ਕੱਲ੍ਹ ਦੇ ਬੱਚੇ ਕੈਂਦੇ ਨੇ, ਸੌ ਰਪੈ ਦੇ ਦੋ, ਦੋ ਸੌ ਸੋ ਰਪੈ ਦੇਦੋ, ਪੰਜ ਸੌ ਰਪੈ, ਜੇੜੇ-ਜੇੜੇ
ਓ ਵੀ ਜਾਦਾ ਲੱਗਦੇ ਸੀ ਬੜੇ।
ਹੋਰ ਜੇੜੇ ਰੇਚ ਹੁੰਦੇ ਨੇ, ਓ ਮੰਗਦੇ ਨੇ ਸਿੱਧਾ ਤਿੰਨ-ਤਿੰਨ ਜ਼ਾਰ ਪਾਪਾ ਜੀ ਤਿੰਨ ਜ਼ਾਰ ਦੇ ਚਾਰ-ਹਜ਼ਾਰ ਦੇ, ਦਾਸ-ਹਜ਼ਾਰ ਦੇਦੋ। ਆਪਾਂ ਟ੍ਰਿਪ, ਤੇ ਜਾਣਾ, ਆਪਾਂ ਏਧਰ ਜਾਣਾ, ਆਪਾਂ ਓਧਰ ਜਾਣਾ ਐ।
ਹੂੰ, ਐ ਵੀ ਏ ਬਸ ਟੈਮ ਦੇ ਨਾਲ ਸਭ ਕੁਝ ਬਦਲ ਜਾਂਦਾ ਐ।
ਹੋਰ। ਸਾਡਾ ਟੈਮ ਵੱਧਿਆ ਸੀ, ਉਦੋਂ ਈ ਆਪਾਂ ਅ ਪੰਜ ਰਪੈ ਲੈਨ ਤੋਂ ਵੀ ਡਰ ਲੱਗਦਾ ਹੀ।
ਹੂੰ, ਜੇੜੇ ਅੱਜ-ਕੱਲ੍ਹ ਤੇ ਹਜ਼ਾਰ-ਹਜ਼ਾਰ ਮਗਂਦੇ ਨ।
ਹੋਰ ਫ਼ਰਕ ਈ ਨੀ ਪੈਂਦਾ ਓਨਾਂ ਨੂੰ, ਕਿਵੇਂ ਔਰ
ਲੈਣਾ ਪੇਗਾ, ਤਾਂ ਜਾ ਕੇ ਥੋੜੇ ਸੀਰੀਅਸ ਹੋਣਗੇ।
ਓਨਾਂ ਨੂੰ ਪਤਾ ਐ ਨਾ, ਪਿਓ ਕਮਾ ਰੇਆ, ਦੇ ਦੂਗਾ ਹੋਰ ਕੀ।
ਹਾਂ, ਉਹੀ ਤੇ ਪਿਓ ਨੇ, ਕਮਾਨਾ ਬੰਦ ਕਰਤਾ, ਤਾਂ ਲੱਗ ਜੇ ਐਨੂੰ ਪਤਾ ਕੀ ਚੀਜ਼ ਏ।
ਹੋਰ-ਹੋਰ, ਆਂਟੀ ਜੀ ਠੀਕ ਨੇ।
ਹਾਂਜੀ, ਸਭ ਵਧੀਆ।
ਅੱਛਾ,,
ਹੱਮ ਹੋਰ ਸੁਣਾਓ ਤੁਸੀਂ?
ਕਿੱਦਰ ਹੈਗੇ ਨੇ ਆਂਟੀ ਜੀ?
ਉਹ ਬਸ ਬੈਠੇ ਹੋਏ ਅੰਦਰ ਹੀ,
ਹੱਮ,,
ਹੋਰ ਬਾਕੀ ਜਿਵੇ ਲਓ ਬੱਚਿਆਂ ਨੂੰ ਤੁਹਾਡੀ ਟੀ ਵੀ ਵਗੈਰਾ,, ਛਿੱਤਰਾਂ ਦੀ ਘਾਟ ਹੈ ਥੋੜਾ ਮਾਰਨਾ ਮੂਰਨਾ ਪਏਗਾ ਨੂੰ,, ਫੋਨ ਤੇ ਲੱਗੇ ਰੈਂਦੇ ਹਨਾ,,,,,,,,, ਫੋਨ ਨੇ ਇੱਕ ਕੰਪਿਊਟਰ ਲੈਪਟੋਪ ਹੋ ਗਿਆ।
ਆਹੋ,,,,,, ਜੇ ਪੜ੍ਹਨ ਵਾਸਤੇ ਚਾਈਦਾ ਹੋਵੇ ਫਿਰ ਤਾਂ ਵੱਖਰੀ ਗੱਲ ਹੈ। ਇਹਨਾਂ ਨੂੰ ਚਾਹੀਦਾ ਹੈ ਕੀ ਇਹਨਾਂ ਇਨਾਂ ਨੂੰ, ਚਾਈਦੀ ਹੈ ਗੇਮ ਖੇਡਣ ਵਾਸਤੇ ਚੌਵੀ ਘੰਟੇ ਬਸ ਗੇਮਾਂ ਖੜਾ ਲੋੋ।
ਜ ਇੱਕ ਲੈਪਟੋਪ ਗੇਮਾਂ ਹੀ ਖੇਲੇ ਕੋਈ ਫਿਊਚਰ ਦੇ ਗੱਲ ਨੀ ਕਰਦੇ ਸੀਰੀਅਸ ਨ ਨਹੀਂ ਹੈਗੇ ਅੱਜ ਕੱਲ ਦੇ
ਹੱਮ ਨਾ ਇਹਨਾਂ ਨੂੰ ਇਹ ਨੌਲੇਜ ਹੈਗੀ ਹੈ ਕਿਹੜੇ ਸੈਕਟਰ ਚ ਕਿੰਨਾ ਸਕੋਪ ਹੈਗਾ ਜੋਬ ਦਾ ਬਿਜ਼ਨਿਸ ਦਾ,,,,,, ਇਨਵੈਸਟ ਸਟੋਕ ਮਾਰਕੀਟਿੰਗ ਟ੍ਰੇਡਿੰਗ ਕੁਛ ਨੀ ਕਰਦੇ ਹੈ ਨਾ ਕੁਛ ਪੜ੍ਹਦੇ ਬਸ ਇਹਨਾਂ ਉਹੀ ਹੈਗਾ ਗੇਮਾਂ ਦੀਆਂ ਵੀਡੀਆ ਦੀ ਹਾਂ ਵੀਡੀਓ ਦਿਖਾਾਲੋ ਤੇ ਹੋਰਰ ਵੀਡੀਓ ਦਿਖਾ ਲੋ ਕਾਰਟੂਨਾ ਦਿਖਾ ਲੋ ਬਸ
ਹੋਰ ਇਹੀ ਹੈ ਬਸ ਕਦੇ ਯੂਟਿਊਬ ਚਲਾ ਲਓ ਇੰਸਟਾਗ੍ਰਾਮ ਚਲਾਂਦੇ ਰੈਂਦੇ ਨੇਂ ਸਾਰਾ ਦਿਨ, ਟਾਈਮ ਵੇਸਟ ਕਰਦੇ ਰੈਂਦੇ ਸਾਡੇ ਟੈਮ ਹੀ ਹਾਂ
ਨਾ ਪੂਜਾ ਪਾਠ ਕਰਦੇ ਨੇ
ਹਮੱਮ ਸਾਡਾ ਟੈਮ ਸੀ ਖੇਲਦੇ ਰੈਂਦੇ ਹੀ ਸ਼ਾਮੀ ਪੂਰਾ ਥੱਕ ਕੇ ਆਂਦੇ ਸੀ ਭੁੱਖ ਲੱਗੀ ਹੁੰਦੀ ਸੀ ਫੇਰ ਰੋਟੀ ਵਗੈਰਾ ਖਾਂਦੇ ਹੀ
ਹੋਰ ਅੱਜ ਕੱਲ੍ਹ ਦੇ ਬੱਚੇ ਤਾਂ ਬਸ ਚੌਮੀਨ ਬਰਗਰ ਖਾਂਦੇ ਨੇ ਹੋਰ ਕੁਛ
ਹਮੱਮ,,
ਅੱਛਾ
ਅੱਜ ਕਲ ਤੇ ਫੋਨ ਤੋਂ ਨਹੀਂ ਹਟਦੇ
ਓ ਤਾਂ ਹਾਂ ਹੀ ਇਹ
ਹੋਰ ਹੋਰ ਸੁਣਾਓ ਪਾਜੀ?
ਬਸ ਭਾਈ ਵਧੀਆ ਤੁਸੀਂ ਦੱਸੋ?
ਬਸ ਵਧੀਆ ਇਥੇ ਨ ਡਾਇਟ ਦਾ ਵੀ ਇੰਨਾ ਨੀ ਹੈਗਾ ਵੀ ਖਾਣਾ ਪੀਣਾ ਕਿਵੇਂ ਹੈ ਫੋਨ ਤੇ ਲੱਗਣ ਨੂੰ ਭੁੱਖ ਏਨਾ ਲੱਗਦੀ ਨਈ ਹੈ
ਹੂ ਹੂ ਹੋਰ ਸੁਣਾਈ ਏ?
ਹੂ
,,, ਬਹੁਤ ਸਰੀ ਹੈ ਇਹਨਾਂ ਨੂੰ ਸੁਧਾਰਨਾ ਪਏਗਾ ਤਾਂ ਹੀ ਕੰਮ ਬਣੇਗਾ ਨਹੀਂ ਤੇ,, ਅਗੇ ਜਨਰੇਸ਼ਨ ਐ ਹੀ ਮਤਲਬ ਬੜੀ ਹੋ ਜਾਏਗੀ ਜਲਦੀ ਲੇਜ਼ੀ,
ਤਾਂਹੀ ਤਾਹੀ ਹੀ ਅੱਜ ਕੱਲ ਦੇ ਬੱਚੇ ਵੀਕ ਨੇ,
ਹਾਂ ਉਹੀ ਤੇ ਮੈਂਟਲੀ ਵੀਕ ਨੇ ਫਸਿਕੈਲੀ ਵੀਕ ਨੇ ਨਾ ਖੇਡਦੇ ਨੇ ਨਾ ਕੋਈ ਕੰਪਟਿਸ਼ਨ
ਮੈਂਟਲੀ ਤਾਂ ਇਹਨਾਂ ਔਨਲਾਈਨ ਡਿਵਾਈਸਾਂ ਨੇ ਕੰਮ ਖ਼ਰਾਬ ਕਰਤਾ,, ਫਿਜ਼ਕਲੀ ਖਾਣ ਪੀਣ ਤਾਂ ਹੋ ਗਏ,
ਹਮ ਅ ਇਹ ਬਸੀ ਕ ਕੁਤਾ ਕਰ ਨਾ ਪਹਿਲਾਂ ਨਾਲੋਂ ਸਟਿੱਕਨਸ ਵਧਾਣੀ ਪਏਗੀ ਪੇਰੈਂਟਸ ਜਿੰਨੇ ਵੀ ਨੇ
ਹੋਰ ਰਿਸਪਾਨਸ ਬਿਲਿਟੀ ਨਹੀਂ ਸਮਝਦੇ ਫਿਰ
ਉਹੀ ਤੇ ਸੀਰੀਅਸ ਨੀ ਹੈਗੇ ਆਪਣੀ ਫਿਊਚਰ ਨੂੰ ਲੈ ਕੇ, ਹੁਣ ਹੋਣਾ ਪਏਗਾ
ਹੋਰ ਕੁੱਟ ਕੁੱਟ ਲਓ ਇਹਨਾਂ ਨੂੰ
ਹਾਂ ਆਊਟ ਆਊਟਡੋਰ ਵਗੈਰਾ ਗੇਮ ਖੇਡ ਲੋ ਬੈਟਬਾਲ ਫੁਟਬਾਲ ਜਿੱਥੇ ਜਾਓ ਜਾਣਾ ਕਪਟੀਸ਼ਨ ਲੳ ਨੇਸ਼ਨਲ ਲੇਵਲ ਤੇ ਜਾਓ ਖੇਡਣ ਖੁਡਣ, ਪਤਾ ਨਹੀਂ ਇਨਾਂ ਬਾਰੇ ਕੁੱਛ
ਹੋਰ ਔਨਲਾਈਨ ਕੋਂਟੈਂਟ ਕ੍ਰੀਏਟਰ ਵੇਖ ਕੇ ਇਨ ਸੂਰੈਂਸ ਬਣਾਉਂਦੇ ਨੇ ਇੱਧਰ ਜਾਣ ਨੂੰ ਇੱਧਰ ਜਾਣ ਨੂੰ ਇਹ ਕਰਨਾ ਉਹ ਕਰਨਾ
ਇੱਕ ਚੀਜ਼ ਟਿੱਕਦੇ ਹੀ ਨਹੀਂ ਹੈ, ਇੱਕ ਚੀਜ਼ ਨਾ ਹੋਈ ਇੱਕ ਮਹੀਨਾ ਕਰਗੇ ਦੂਜੀ ਲੇਣਾ ਉਹ ਵੀ ਨਹੀਂ ਲੇਂਦੀ ਫਿਰ ਤੇ ਬੈਠੇ ਐ, ਮੂੰਹ ਫੂਲਾਕੇ
ਹੋਰ ਬਸ
ਨੌਲੇਜ ਵੀ ਬਹੁਤ ਜ਼ਰੂਰੀ ਹੈ
ਨੱਚੀ ਜਾਂਦੇ ਨੇ ਇੱਧਰ ਉੱਧਰ, ਇੱਧਰ ਉੱਧਰ
ਹਾਂ ਨੜ ਤੇ ਚਲੋ ਠੀਕ ਹੈ ਭਾਜੀ ਬਹੁਤ ਲੱਗਿਆ ਵਧੀਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਭਾਜੀ ਮੈਨੂੰ ਵੀ ਵਧੀਆ ਲੱਗਿਆ ਓਕੇ ਭਾਜੀ ਠੀਕ